ਹੈਲੋ
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਭੈਣਜੀ-ਜੀ‌‌।
ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਹਾਂਜੀ।
ਹੋਰ ਕੀ ਹਾਲ ਚਾਲ ਨੇ?
ਬਸ ਠੀਕ ਠਾਕ। ਤੁਸੀਂ ਸੁਣਾਓ?
ਬਸ ਠੀਕ ਵਧੀਆ ਘਰ ਬਸ ਕੁਛ ਨੀ ਬਸ ਦੁਪਹਿਰ ਹੋਈ-ਹੋਈਏ। ਚਾਹ ਬਣਾਣ ਲੱਗੀ ਸੀ, ਮੈਂ ਕਿਹਾ ਚੱਲ ਫੋਨ ਕਰਕੇ ਹਾਲ ਚਾਲ ਪੁੱਛਾਂ। ਹੋਰ ਘਰ ਸਭ ਠੀਕ ਨੇ?
ਹਾਂਜੀ ਸਭ ਠੀਕ ਠਾਕ ਹੋਰ ਸੁਣਾਓ। ਹੋਰ ਕੀ ਬਣਾਣ ਲਗੇ ਚਾਹ ਦੇ ਨਾਲ ਕੀ ਖਾਣ ਲੱਗੇ ਸੀ।
ਬਸ ਚਾਹ ਬ੍ਰੈਡ ਲੈ ਆਇਆ ਸੀ, ਸਵੇਰੇ ਲਿਆਂਦਾ ਸੀ। ਤੇ ਮੈਂ ਕਿਹਾ ਚੱਲ ਉਹ ਤਾਲ ਲਵਾਂ ਬ੍ਰੈਡ ਪਕੌੜੇ ਤਾਲਵਾਂ।
ਅੱਛਾ-ਅੱਛਾ ਕਿਹੜੇ ਮਿਸ ਵਾਲੇ।
ਨਹੀਂ ਸਿੰਪਲ ਹੀ ਤਲਾਂਗੇ ਹਾਂ। ਨਹੀਂ- ਨਹੀਂ ਫੇਰ ਮਿਸ ਵਾਲੇ ਫੇਰ ਆਲੂ ਉਬਾਲਣੇ ਪੈਣਗੇ ਫੇਰ ਜਿਆਦਾ ਲੰਬਾ ਕੰਮ ਪ੍ਰੋਸੀਜਰ ਹੋ ਜਾਂਦਾ ਹੈ।
ਹਾਂ ਪ੍ਰੋਸੀਜਰ ਜ਼ਿਆਦਾ ਲੰਬਾ ਹੋ ਜਾਂਦਾ ਹੈ, ਸਹੀ ਗੱਲ ਕਹਿੰਦੇ ਹੋ। ਪਏ ੳ ਤੁਸੀਂ ਸੀ ਹਾਂਜੀ ਠੀਕ ਹੈ। ਕੀ ਕਿਸ ਤਰ੍ਹਾਂ ਬਣਾ-ਬਣਾ। ਹਾਂ ਕੰਮ ਕਾਜ ਠੀਕ ਹੈਗਾ।
ਅੱਛਾ-ਅੱਛਾ।
ਕਿਸ ਤਰ੍ਹਾਂ ਬਣਾਓਗੇ ਬ੍ਰੈਡ ਪਕੋ
ਬਸ ਮੈਂ ਸਿੰਪਲ ਹੀ ਬਨਾਨੇ ਹੋਨੇ, ਮੈਂ ਉਹੀ ਹਾਂ ਬੇਸਣ ਵਾਲੇ, ਲਸਣ ਪਾਲਾੱਗੀ ਲੀਚੇ ਹੈ।
ਅੱਛਾ-ਅੱਛਾ ਹਾ ਲਸਣ ਜਾਦਾ ਤੱਕ ਕੋਈ ਘੋੜੇ ਚ ਲਸਣ ਦਾ ਪ ਸਵਾਦ ਨਹੀਂ ਆਉਂਦਾ।
ਆਾਂਆਮ।
ਹਾਂ ਲਸਣ ਹਾਂਜੀ- ਹਾਂਜੀ।
ਬਸ ਮੈਂ ਹੁਨ ਤੇਲ ਸਾੜਿਆ ਸੀ। ਤੇ ਮੇਰਾ ਧਿਆਨ ਆਇਆ ਮੈਂ ਕਿਹਾ ਭਾਂਡੇ ਲੈਣੇ ਨੇ ਮੈਂ ਕਿਹਾ ਚੱਲ ਪੁੱਛਾਂ ਤੁਹਾਨੂੰ, ਮੈਂ ਕਿਹਾ ਵੀ ਹੈਗਾ ਏ ਕੰਮ ਉਸ ਤੋਂ ਰਿਲੇਟਿਡ ਭਾਂਡਿਆਂ ਤੋਂ ਤੇ ਮੈਂ ਨਾ ਹੁਨ ਭਾਂਡੇ ਸਾਰੇ ਕੈਂਦੇ ਨੇ ਅਲਮੂਨੀਅਮ ਦੇ ਭਾਂਡੇ ਖਰੇ ਨੀ ਹੁੰਦੇ ਤੇ ਹੁਨ ਕੜਾਈਆਂ ਹੋਰ ਹਾਂ, ਕੜਾਈਆਂ ਹੈਗੀਆਂ ਨੇ ਤੀਲੇ ਹੈਗੇ ਨੇ ਤੇ ਮੈਂ ਕੈਂਨੀ ਪਈ ਆਂ ਐਨੂੰ ਹੁਨ ਸਕ੍ਰੈਪ ਵਿੱਚ ਦੇ ਦੇਵਾਂ। ਤੇ ਉਦੇ ਬਦਲੇ ਨਾ ਪਿਤੱਲ ਦੇ ਲੱਲਾਂ ਯਾ ਸਟੀਲ ਦੇ ਲੱਲਾਂ।
ਹਾਂ, ਪਿੱਤਲ ਦੇ ਵਦੀਆ ਹੋਂਦੇ ਨੇ ਭਾਂਡੇ, ਹਾਂ ਵਰੀ ਕਲੀ ਹੋ ਜਾਵੇ ਨਾ ਭਾਂਡਿਆਂ ਇਰ ਓਦੇ ਚ ਵਦੀਆ ਹੋ ਜਾਂਦੇ ਭਗੋਨੇ ਵਿੱਚ ਵਦੀਆ ਹੋਂਦੇ ਨੇ, ਹਾਂਜੀ-ਹਾਂਜੀ। ਐ ਐਲਮੀ ਐ ਜੇੜੇ ਸਟੀਲ ਦੇ ਭਾਂਡੇ ਹੁੰਦੇ ਨੇ ਐ ਇੰਡਕਸ਼ਨ ਹੁੰਦੈ, ਇੰਡਕਸ਼ਨ ਤੇ ਚੱਲ ਜਾਂਦੇ ਨੇ ਦੁੱਦ ਗਰਮ ਕਰਨਾ ਹੋਵੇ ਐ ਫੈਦਾ ਹੋ ਜਾਂਦੈ ਇੰਡਕਸ਼ਨ ਦਾ ਅੱਜ-ਕੱਲ ਗੈਸ ਬੜੀ ਮੈਂਗੀ ਹੋ ਗਈ ਐ, ਹਾਂ ਹੁਣ ਪਿੱਛੇ ਕੀ ਹੋਇਆ ਸੀ ਗੈਸ ਬੰਦ ਹੋ ਗਈ ਸੀ ਮੈਂਗੀ ਹੋ ਗਈ ਸ ਤੇ ਸਿਲੰਡਰ ਘੱਟ ਹੋਨ ਲੱਗ ਗਏ ਸੀ, ਫੇਰ ਲੋਕਾਂ ਨੇ ਆ ਇੰਡਕਸ਼ਨ ਵਿਕੇ ਨੇ, ਭਾਂਡੇ ਵਿਕੇ ਨੇ ਸਟੀਲ ਦੇ।
ਅੱਛਾ-ਅੱਛਾ।
ਹੋਰ ਤਵੇ ਵਿਕੇ ਨੇ ਸਟੀਲ ਦੇ, ਹਾਂ ਅ ਰੋਟੀ ਤੇ ਬੰਦੇਆਂ ਨੇ ਖਾਨੀ ਈ ਸੀ ਫੇਰ ਹੈਂ
ਓਂਦੇ ਨਾਲ ਰੋਟੀ ਸਈ ਬਨਦੀ ਨਈ ਹੈਗੀ। ਹੰ, ਇੱਕ ਦਮ ਸੇਕਾ ਪੈਂਦਾ ਐ ਨਾ, ਸਬਜੀ ਤੇ ਬਣ ਜਾਂਦੀ ਏ। ਅਸੀ ਵੀ ਇਸਤੇਮਾਲ ਕਰਨੇ ਆਂ, ਸਬਜ਼ੀ ਬਨ ਜਾਂਦੀ ਏ, ਚਾ ਦੁੱਦ ਉਬਾਲ ਲੋ। ਤੇ ਹਾਂ, ਐ ਰੋਟੀ ਦਾ ਰੋਟੀ ਤੇ ਦੱਮ ਸੇਕਾ ਲੱਗ ਜਾਂਦੈ, ਏ ਸੜ ਜਾਂਦੀ ਏ ਯਾ ਕੱਚੀ ਰੇ ਜਾਂਦੀ ਏ।
ਹਾਂਜੀ-ਹਾਂਜੀ, ਬਸ ਐ ਚੱਕਰ ਹੋ ਗਿਆ। ਇਸ ਟਾਈਮ ਜਦ ਗੈਸ ਬੰਦ ਹੋ ਗਈ ਸੀ ਨਾ ਤੇ ਇੰਡਕਸ਼ਨ ਤੇ ਐਸ ਤਰ੍ਹਾਂ ਵਿਕ ਕੈ ਇਸ ਤਰ੍ਹਾਂ ਵਿਕੈ ਬਸ ਪੁੱਛੋ ਨਾ ਭੈਨਜੀ ਜੀ। ਬਸ ਇੱਕਦੱਮ ਇੱਕਦੱਮ ਵਿਕੇ ਨੇ ਇਕਦਮ ਲੈ ਜਾਓ ਖਾਲੀ ਅਗਲੇ ਦਿਨ ਆ ਜਈਓ ਸਵੇਰੇ। ਨਾਲ ਈ ਵਿਕ ਜਾਂਦੇ ਨੇ, ਬੜਾ ਇੰਡਕਸ਼ਨ ਵਿਕਿਐ। ਹਾਂ, ਬੜੀ ਸੋਰਟੇਜ ਹੋ ਗਈ ਸੀ ਏਦੀ ਇੰਡਕਸ਼ਨ ਦੀ। ਹਾਂ, ਐ ਚੱਕਰ ਹੋ ਗਿਆ ਸੀ।
ਤੇ ਫੇਰ ਮੈਂ ਕੈਂਦੀ ਪਈ ਸੀ ਬਈ ਤੁਸੀਂ ਮੈਨੂੰ ਨਾ ਭਾਂਡੇ ਲੈਨੇ ਨੇ ਮੈਂ ਤੇ ਤੁਸੀਂ ਮੈਨੂੰ ਨਾ, ਇੱਕ ਤੇ ਕੜਾਈ ਮੈਂ ਦੁੱਦ ਨੂੰ ਉਬਾਲਾ ਦਵਾਣ ਵਾਸਤੇ ਲੈਣੀ ਏ। ਤੇ ਸਬਜੀ ਵੀ ਬਣਾਨੀ ਹੁੰਦੀ ਏ। ਇੱਕ ਛੋਟੀ ਕੜਾਈ ਲੈਣੀ ਏ।
ਠੀਕ ਏ, ਹਾਂਜੀ-ਹਾਂਜੀ। ਵੈਸੇ ਹੈ ਜਾਨ-ਪਹਚਾਨ ਇੱਕ ਦੁਕਾਨਦਾਰ ਦੇ ਨਾਲ ਹਾਂਜੀ ਉਸ ਤੁਹਾਨੂੰ ਸਾਰੇ ਭਾਂਡੇ ਦੇ ਦੇਗਾ। ਗਲਾਸ ਵੀ ਲੈਣੇ ਹੋਣਗੇ ਸਟੀਲ ਦੇ ਗਲਾਸ ਵੀ ਮਿਲ ਜਾਨਗੇ।
ਨਹੀਂ ਓਦਾਂ ਤੇ ਸਟੀਲ ਦੇ ਭਾਂਡੇ ਤੇ ਹੈਗੇ ਨੇ। ਬਸ ਐ ਵੇ ਵੀ ਜਿਵੇਂ ਹੁਨ ਇੰਡਕਸ਼ਨ ਜਲਾਨੇ ਆਂ ਨਾ, ਇੱਕ ਬੀ ਚਾਅ ਬਨਾਨ ਵਾਲਾ ਤੇ ਪਤੀਲਾ ਹੈਗੈ ਇੱਕ ਓ ਕੜਾਈ ਆਂਦੀ ਐ, ਉਹ ਚੱਲ ਜਾਂਦੀ ਏ ਇੰਡਕਸ਼ਨ ਤੇ ਪਾਰੇ ਵਾਲੀ ਹੁੰਦੀ ਹੇ ਐ, ਉਹ ਇੱਕ ਉਹ ਲੈਣੀ ਏ, ਹਾਂਜੀ।
ਉਹ ਤੇ ਮਿਲ ਜਾਏਗੀ ਇਥੇ ਹੈਗੀ ਇੱਕ ਦੁ ਦੁਕਾਨ ਹੈਗੀ ਜਾਣ ਪਹਚਾਣ ਦੀ, ਹਾਂਜੀ।
ਪਿੱਤਲ ਦੇ ਭਾਂਡੇ ਨੇ ਅਸੀਂ ਜਿਵੇਂ ਕਲੀ ਕਰਾ ਕੇ ਮਿਲਦੇ ਨੇ ਯਾ ਅਲੱਗ ਤੋਂ ਕਰਵਾਣੀ ਪੈਂਦੀ ਐ?
ਹੋਰ ਅਲੱਗ ਕਰਵਾਣੀ ਪੈਂਦੀ ਐ। ਉਹ ਕੱਲੀ ਕਰਵਾਣੀ ਪੈਂਦੀ ਹੈਗੀ ਐ।
ਅੱਛਾ-ਅੱਛਾ, ਉਹਦਾ ਕੀ ਸਾਬ? ਉਹਦਾ ਕੀ ਸਾਬ ਹੁੰਦਾ ਬਈ ਇੱਕ ਪਤੀਲੇ ਦਾ, ਪਤਾ ਤੁਹਾਨੂੰ ਕੁਛ?
ਹਾਂਜੀ।
ਜਿਵੇਂ ਇੱਕ ਪਤੀਲਾ ਕਰਵਾਣਾ ਏ, ਉਹਦਾ ਕੀ ਸਾਬ ਰੇਟ ਹੋਏਗਾ?
ਹਾਂ, ਬਸ ਬਜ਼ਾਰ ਦੇ ਹਿਸਾਬ ਨਾਲ ਇਸ ਟਾਈਮ ਸਟੀਲ ਹੋਈ ਪਈ ਏ ਇੱਕ ਸੌ ਨਬ੍ਬੇ ਅੱਸੀ ਰੁਪਏ, ਬਾਕੀ ਦੇਖੋ ਉੱਪ ਉੱਪਰ ਕਿੰਨਾ ਲੈਂਦਾ ਪੰਜਾਹ ਰੁਪਏ ਉੱਪਰ ਲੈ ਲੇਗਾ, ਹੁੱਣ ਐ ਕਿ ਢਾਈ ਸੌ ਰੁਪਏ ਦਿੰਦਾ ਯਾ ਕਿੰਨੇ ਦਿੰਦਾ ਐ, ਹਾਂ। ਇਹ ਚੱਕਰ ਏ। ਬਾਕੀ ਦੇ ਪੁਛ ਆਵਾਂਗਾ ਮੈਂ ਦੁਕਾਨਦਾਰ ਕੋਲ। ਫੇਰ ਦੇਖਦਾ ਮੈਂ ਕੀ ਰੇਟ ਦਿੰਦਾ ਐ, ਹਾਂ। ਰੇਟ ਪੁੱਛਿਆ ਕਿ ਕਿਹੜਾਈ ਕੀ ਰੇਟ ਪਏਗੀ, ਗਲਾਸ ਕੀ ਰੇਟ ਹੈਗਾ ਇਹ ਚੱਕਰ ਏ ਹੁੰ, ਇਹ ਚੱਕਰ ਏ ਉੱਥੇ ਜਾ ਕੇ ਪਤਾ ਚੱਲ ਦੁਕਾਨਦਾਰ ਕੋ, ਕੀ ਲੈਂਦਾ ਐ ਉੱਪਰ।
ਅੱਛਾ ਤੇ ਜਿਵੇਂ ਤੁਹਾਡੀ ਜਾਣਕਾਰੀ ਕੋਈ ਰਿਆਤ ਵੀ ਕਰਦੇ ਰ ਕੋਈ।
ਹਾਂ, ਰਿਆਤ ਕਰ ਦੇਗਾ ਕਰ ਦੇਗਾ ਰਿਆਤ ਕਰ ਦੇਗਾ ਐਸੀ ਕੋਈ ਗੱਲ ਨੀ ਹੈਗੀ।
ਅੱਛਾ-ਅੱਛਾ, ਹੁੰ। ਤੇ ਤੁਸੀਂ ਆਪਣੇ ਕਰ ਕਿਹੜੇ ਭਾਂਡੇ ਯੂਜ ਕਰਦੇ ਪਏ ਹੋ, ਪਿੱਤਲ ਦੈ ਈ ਕਰਦੇ ਪਏ ਊ।
ਪਿਤਲ ਦੈ ਕਰਦੇ ਪਏ ਆਂ, ਕਢਾਾਈ ਹੈਗੀ ਏ। ਪਿੱਤਲ ਦੀ ਹੈਗੀ ਐ, ਪਾਂਡੇ ਹੈਗੇ ਨੇ ਭਗੋਨੇ ਪਿੱਤਲ ਦੇ ਹੈਗੇ ਨੇ। ਅਹ ਸਾਡਾ ਪਿ ਤਲ ਦਾ ਈ ਕੰਮ ਸੀ ਨਾ ਪਹਿਲੇ ਪਕੋਨੇ ਦਾ। ਹਾਂ, ਫੇਰ ਪਗੋਣਾ ਲੈ ਲੈਂਦੇ ਫੈਕਟਰੀ ਚੋਂ।
ਫੇਰ ਤੇ ਤੁਹਾਨੂੰ ਜਿਆਦਾ ਨੌਲੇਜ ਹੋਏਗੀ ਵੀ ਕਿਹੜੇ ਨਹੀਂ ਭਾਰਾ ਇੱਕ ਪਿੱਤਲ ਵਾਲਾ ਭਾਂਡਾ ਲਵੇ ਕੇ ਹਲਕੇ ਵਾਲਾ ਲਵੇ। ਹਾਂ, ਵਜੋਂ ਨੀਚੇ, ਹਾਂ।
ਲਵੇ ਹੁਣ ਤੇ, ਹਾਂ। ਬੋਨੇ ਆਂਦੇ ਨੇ ਪਿੱਤਲ ਦੇ ਆਂਦੇ ਨੇ, ਸੈਜ ਅਲੱਗ ਅਲੱਗ ਹ ਦਸ ਤੋਂ ਲੈ ਕੇ ਚੌਵੀ ਤੱਕ ਦਾ ਪਗੋਣਾ ਹੁੰਦਾ ਏ। ਚੌਵੀ ਦਾ ਬਗੋਣਾ
ਹੁੰਦਾ ਐ।
ਨੰਬਰ ਵਨ, ਹਾਂਜੀ, ਹਾਂਜੀ, ਹਾਂਜੀ, ਬਸ। ਉਹਦੇ ਅੰਦਰ ਕਲੀ ਕਰਵਾ ਲੋ ਉਹ ਕਲੀ ਹੋ ਜਾਂਦੀ ਐ, ਹਾਂਜੀ, ਵਾਈਟ ਵਾਈਟ ਵਾਲੀ ਕਲੀ ਹੋ ਜਾਂਦੀ ਐ, ਹਾਂ ਪੇਲ ਪਹਿਲੇ ਜਮਾਨਾ ਸੀ ਨਾ, ਉਥੇ ਭਾਂਡੇ ਹੁੰਦੇ ਸੀ ਸਾਰਿਆਂ ਦੇ ਘਰ ਪਿੱਤਲ ਦੇ। ਤੇ ਮਹੱਲੇ ਵਿੱਚ ਸੈਕਲਾਂ ਤੇ ਆਉਂਦੇ ਸੀ, ਗਾਣਾ ਚਲਾਉਂਦੇ ਸੀ, ਭਾਂਡੇ ਕਲੀ ਕਰਾਲੋ ਭਾਂਡੇ। ਬੜਾ ਗਾਣਾ ਚ ਆ, ਏਸ ਤਰ੍ਹਾਂ ਗਾਣਾ ਹੁੰਦਾ ਸੀ ਪਹਿਲੇ ਬੜੇ ਪੁਰਾਣੇ ਜਮਾਨੇ ਵੀ ਜੇ, ਫਿਲਮਾਂ ਵੀ ਫਿਲਮਾਂ ਵੀ, ਫਿਲਮਾਂ ਵੀ ਬਣੀਆਂ ਹੋਈਆਂ ਐ, ਭਾਂ
ਹੁਣ ਤੇ ਕੋਈ ਨਜ਼ਰ ਹੀ ਨਹੀਂ ਆਉਂਦਾ, ਹੁਣ ਤੇ ਜੇ ਕੋਈ ਸ ਵੀ ਕਈ ਤੇ ਆਉਂਦੇ ਹੋਣ ਗਲੀ ਵਿੱਚ ਕਰਾਉਣ। ਹੁਣ ਤੇ ਉਹਨਾਂ ਨੇ ਵੱਖਰੀ ਆਪਣੀ ਦੁਕਾਨ ਜੀ ਬਣਾ ਲਈ ਹੋਈਆਂ ਨੇ। ਉੱਥੇ ਹੀ ਆਓ ਜਿਹਨਾਂ ਨੇ ਕਰਵਾਣੇ ਨੇ, ਕਿਉ ਉਹ ਵੀ ਲੋਕੀ ਹੁਣ ਜਿਵੇਂ ਸਟੀਲ ਹੋ ਗਈ ਹੁਣ ਜਿਹੜੇ ਨੋਨ-ਸਟਿਕ ਹੋ ਗਏ, ਇਹ ਭਾਂਡੇ ਇਸਤੇਮਾਲ ਕਰਨ ਲੱਗ ਗਏ ਆ, ਕੱਚ ਦੇ ਕਰਨ ਲੱਗ ਗਏ ਨੇ, ਇਹ ਹਾਂ, ਪਰ ਹੁਣ ਫੇਰ ਲੋਕਾਂ ਨੂੰ ਜੇ ਪਤਾ ਲੱਗਣ ਲੱਗ ਗਿਆ ਨਾ ਵੀ ਇਹ ਭਾਂਡਿਆਂ ਦਾ ਨੁਕਸਾਨ ਹੈਗਾ ਏ, ਜਿਹੜੇ ਅਸੀਂ ਅਲਮਮੀਨੀਅਮ ਦੇ ਅਸੀ ਇਸਤੇਮਾਲ ਕਰ ਰਹੇ ਹਾਂ, ਨੋਨ-ਸਟਿਕ ਕਰਦੇ ਹਾਂ ਇਹ ਕਈ ਬਿਮਾਰੀਆਂ ਕੈਂਸਰ ਵਰਗੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨਾਲ ਹੀ ਤੇ ਹੁੰਦੀਆਂ ਨੇ।
ਹਾਂ, ਜਿਹੜਾ ਵੱਡਾ ਬੰਦਾ ਹੈਗਾ ਨਾ, ਉਹ ਪੈਸੇ ਵਾਲਾ ਬੰਦਾ ਹੈਗਾ, ਉਹ ਜ਼ਿਆਦਾਤਰ ਹੁਣ ਪਿੱਤਲ ਦੇ ਯੂਜ ਕਰਨ ਲੱਗ ਗਿਆ ਏ। ਹਾਂ, ਇਹ ਭਾਂਡੇ ਯੂਜ ਕਰਨ ਲੱਗ ਗਿਆ ਹੈ।
ਫਾਇਦਾ ਵੀ ਹੁੰਦਾ ਐ ਇਹਦੇ ਨਾਲ, ਜਿਵੇਂ ਹੁਣ ਲੋਹੇ ਦਾ ਐ, ਲੋਹੇ ਦਾ ਭਾਂਡਾ ਖਰਾ ਹੁੰਦਾ ਐ, ਵੀ ਸਾਡੇ ਅੰਦਰ ਆਇਰਨ ਜਾਂਦਾ ਏ ਹਨਾ? ਲੋਹੇ ਦੀ ਕੜਾਹੀਆਂ ਇਸਤੇਮਾਲ ਕਰੀਏ, ਉਹਦੇ 'ਚ ਅਸੀਂ ਸਬਜ਼ੀ ਬਣਾਉਂਦੇ ਹਾਂ, ਥੋੜਾ-ਬਹੁਤਾ ਤੇ ਜਾਂਦਾ ਈ ਏ ਪਰਦੇ ਅੰਦਰ।
ਹਮ! ਜਿਸਾ ਹੁਣ ਤਾਂਬੇ ਦਾ ਤਾਂਬੇ ਦਾ ਭਾਂਡਾ ਹੁੰਦਾ ਐ, ਏਦੇ 'ਚ ਪਾਣੀ ਪਾ ਦੋ। ਇਹ ਸਵੇਰੇ ਪੀਓ, ਇਹ ਸ਼ਰੀਰ ਵਾਸਤੇ ਫਾਇਦੇਮੰਦ ਹੈ। ਅਗਰ ਤੁਸੀਂ ਸਟੀਲ ਦੇ ਭਾਂਡੇ 'ਚ, ਅਲਮੀਨੀਅਮ ਦੇ ਭਾਂਡੇ 'ਚ ਪੀਓਗੇ ਸਵੇਰੇ ਉਹ ਸ਼ਰੀਰ ਨੁਕਸਾਨ ਦੇ ਦੇਗਾ, ਐ ਚੱਕਰ ਹੈਗਾ। ਬਿਲਕੁਲ ਜੀ! ਤਾਂਬੇ ਦਾ ਹੁਣ ਪਾਣੀ ਰਾਤੀਂ ਰੱਖੋ, ਸਵੇਰੇ ਪੀਓ, ਅੰਡਰ ਐਨਰਜੀ ਆਉਂਦੀ ਸ਼ਰੀਰ ਵਿੱਚ, ਐਨਰਜੀ ਆਉਂਦੀ ਹੈ, ਤਾਕਤ ਵਾਸਤੇ ਬੜਾ ਫਾਇਦੇਮੰਦ ਏ! ਪੇਟ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਰੀਰ ਵਾਸਤੇ ਬਹੁਤ ਫਾਇਦੇਮੰਦ
ਉਹ ਤੇ ਹੈ ਈ, ਤੇ ਹੁਣ ਐ ਕਲੀ ਜਿਹੜੀ ਹੁੰਦੀ ਕੀ ਏ ਕਰਦੇ ਹਾਂ, ਭਾਂਡਿਆਂ ਵਿੱਚ ਕਰਵਾਉਣੇ ਆਂ ਅਸੀਂ ਇਹਦਾ ਵੀ ਬੜਾ ਫ਼ਾਇਦਾ ਐ! ਹਾਂ! ਇਹਦਾ ਵੀ ਬੜਾ ਫ਼ਾਇਦਾ ਐ।
ਇਹ ਤੇ ਬਾਰਾਂ ਅਅ ਸਮਝ ਲੋਓ ਦੋ ਹਜ਼ਾਰ ਰੁਪਏ ਕਿੱਲੋ ਏ। ਏਦਾਂ ਰੇਟ--ਹਾਂਜੀ, ਇਹ ਦੋ ਹਜ਼ਾਰ-ਤਿੰਨ ਹਜ਼ਾਰ ਰੁਪਏ ਕਿੱਲੋ ਏ। ਇੰਨੀ ਮਹਿੰਗੀ ਹੁੰਦੀ ਐ ਇਹ, ਬਿਲਕੁ ਬਿਲਕੁਲ! ਬਿਲਕੁਲ! ਇਹ ਤੇ ਭਗੋਨਿਆਂ ਦੇ ਵਿੱਚ ਬਸ ਲਗਾ ਕੇ‌ ਲਗਾ ਦਿੰਦੇ ਨੇ ਸੈਡਾਂ 'ਤੇ, ਪਰਤ ਚੜਾ ਪਰਤ ਚੜ੍ਹਾ ਦਿੰਦੇ ਨੇ।
ਅੱਛਾ! ਅੱਛਾ! ਚਲੋ, ਮੈਂ ਫੇਰ ਦੇਖਣੀ ਆ ਭਾਂਡੇ ਵਈ ਤੁਸੀਂ ਦੱਸ ਦੇਣਾ ਮੈਨੂੰ ਰੇਟ ਪੁੱਛ ਕੇ। ਤੇ ਫੇਰ ਮੈਂ ਤੁਹਾਨੂੰ ਦੱਸਦਾਂਗੀ ਕਿਹੜਾ-ਕਿਹੜਾ ਲੈਣਾ। ਠੀਕ ਐ! ਚਲੋ, ਸਤਿ ਸ੍ਰੀ ਅਕਾਲ, ਹਾਂਜੀ! ਹਾਂਜੀ! ਹਾਂਜੀ! ਠੀਕ, ਸਤਿ ਸ਼੍ਰੀ ਅਕਾ
ਜਾ ਸਤਿ ਸ਼੍ਰੀ ਅਕਾਲ!